ਹਾਂਜੀ ਸੁਨੇਹਾ ਹਾਂਜੀ ਬੋਲੋ ਤੁਸੀਂ ਮੈਂ ਸੁਣਹਾ ਓਕੇ ਓਕੇ
ਸੂਟ ਦੀ ਹੀ ਪਹਿਲਾਂ ਦੀ ਆਪਾਂ ਗੱਲ ਕਰੀਏ। ਜਿਵ ਇੰਟਰਨੈਟ ਨੇ ਮਨੁੱਖੀ ਜੀਵਨ ਬਿਲਕੁਲ ਬਦਲ ਕੇ ਰੱਖ ਦਿੱਤਾ ਹੈ ਪਹਿਲਾਂ ਅਤੇ ਜਾਣਕਾਰੀ ਲੈਣ ਲਈ ਕਿਤਾਬਾਂ ਖਵਾਾਣਾ ਜਾਂ ਲਾਇਬ੍ਰੇਰੀਆਂ 'ਤੇ ਲੱਭਣ ਆਉਣਾ ਪੈਂਦਾ ਸੀ। ਹੁਣ ਸਿਰਫ਼ ਇੱਕ ਕਲਿਕ ਦੁਨੀਆਂ ਸਾਰ ਦੀ ਭਾਵ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ
ਇੰਟਰਨੈਟ ਨੇ ਸੰਚਾਰ ਦੇ ਧਰਖੀਆਂ ਨੂੰ ਵੀ ਬਦਲ ਦਿੱਤਾ ਹੈ ਲੋਕ ਮੈਂ ਵਟਸਐਪ ਫੇਸਬੁੱਕ ਇੰਸਟਾਗ੍ਰਾਮ ਅਤੇ ਈਮੇਲ ਰਾਹੀਂ ਧ ਸੰਪਰਕ ਕਰ ਸਕਦੇ ਹਨ। ਉਸ ਨਾਲ ਦੁਨੀਆਂ ਵਿੱਚ ਪਹ ਚੁੀੁ ਬਹੁਤ ਹੈ ਪਰ ਜਿੱਥੇ ਇੰਟਰਨੇਟ ਨੇ ਬਹੁਤ ਜ਼ੂਰਰਤ ਹੈ। ਸ ਇੇ ਖ ਸਮੱਸਿਆ ਬਾਰੇ ਜਿਵੇ ਕਿ ਨਸ਼ੇ ਦੀ ਆਦਤ ਲੱਗ ਜਾਣੀ ਹੈ।
ਦੀ ਸੁਰੱਖਿਆ ਦਾ ਇਸ ਲਈ ਇੰਟਰਨੈੱਟ ਨੂੰ ਇੱਕ ਤਲਵਾਰ ਵਾਂਗ ਮੰਨਿਆ। ਜਾਂਦਾ ਹੈ ਜੇ ਸਹੀ ਤਰੀਕੇ ਨਾਲ ਵਰਤੀ ਜਾਵੇ ਤਾਂ ਬਹੁਤ ਫਾਇਦਾ ਪਰ ਗਲਤ ਵਰਤੋਂ ਤੋਂ ਦਾ ਜੋ ਨੁਕਸਾਨ ਹੀ ਹੋ ਸਕਦਾ।
ਇੰਟਰਨੈਟ ਦਸ ਕੋ
ਦਹਾਕਿਆ ਪਹਿਲਾਂ ਹੋਈ ਸੀ। ਇਸ ਦਾ ਵਿਕਾਸ ਇੱਕ ਦਿਨ ਵਿੱਚ ਨਹੀਂ ਸਗੋਂ ਇਹ ਲੰਬੇ ਸਮੇਂ ਦੇ ਵਿਗਿਆਨਕ ਖੋਜ ਅਤੇ ਟੈਕਨੋਲੋਜੀ ਜਿਸ ਦੇ ਵਿਕਾਸ ਦਾ ਨਤੀਜਾ ਹੈ ਉੱਨੀ ਸੌ ਸੱਠ ਦੇ ਦਹਾਕੇ ਵਿੱਚ ਅਮਰੀਕਾ ਦੇ ਵਿਗਿਆਨਕਾਂ ਨੇ ਇੱਕ ਐਸੀ
ਜ
ਆਪਸ ਵਿੱਚ ਸਕਣ ਅਤੇ ਜਾਣਕਾਰੀ ਸਾਂਝੀ ਕਰ ਸਕਣ ਇਸ ਪ੍ਰੋਜੈਕਟ ਨੂੰ ਆਪਾਂ ਹਰ ਪਲ ਕਹਿੰਦੇ ਹਾਂ ਇਹ ਇੰਟਰਨੈੱਟ ਦਾ ਸਭ ਤੋਂ ਪਹਿਲਾ ਰੂਪ ਹੈ। ਜਿਸ ਸ਼ੁਰੂ ਵਿੱਚ ਇਸ
ਜਿਹਨੂੰ ਅਸੀਂ ਇਸ ਦਾ ਵਿਸਤਾਰ। ਆ ਉੱਨੀ ਸੌ ਨੱਬੇ ਦੇ ਦਹਾਕੇ ਵਿੱਚ ਗੋਲ੍ਡ ਵਿਈਦ ਵੈੱਬ ਜਿਸ ਨੇ ਇੰਟਰਨੇਟ
ਲੋਕਾਂ ਲਈ ਆਸਾਨ ਬਣਾ ਦਿੱਤਾ ਇਸ ਤੋਂ ਬਾਅਦ ਵੈੱਬਸਾਈਟਾਂ ਸਰਚ ਇੰਜਨਾਂ ਅਤੇ ਈਮੇਲ ਦੀ ਵਰਤੋ। ਤੇਜ਼ੀ ਨਾਲ ਵਧਣ ਲੱਗ ਪਏ ਅੱਜ ਇੰਟਰਨੈਟ ਦੁਨੀਆਂ ਦੇ ਹਰ ਕੋਨੇ ਤੱਕ ਪਹੁੰਚ ਚੁੱਕਾ ਮੋਬਾਈਲ ਫੋਨਾਂ ਅਤੇ ਸਸਤੇ ਡਾਟਾ ਪਲੈਨਰ ਨੇ
ਉਸ
ਹਰ ਵਿਅਕਤੀ ਦੀ ਜ਼ਿੰਦਗੀ ਦਾ ਹਿੱਸਾ ਬਣਾ ਦਿੱਤਾ ਇਸ ਤਰ੍ਹਾਂ ਇੰਟਰਨੈੱਟ ਅਤੇ ਸੈਨਿਕ ਇੱਕ ਸੈਨਿਕ ਅਤੇ ਵਿਗਿਆਨਕ ਪ੍ਰੋਜੈਕਟ ਤੋਂ ਸ਼ੁਰੂ ਹੋ ਗਿਆ ਸਭ ਤੋਂ ਮਹੱਤਵਪੂਰਨ ਟੈਕਨੋਲੋਜੀ ਬਣ ਗਿਆ
ਹ ਇੰਟਰਨੈੱਟ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਲਿਆਇਆ।
ਪਹਿਲਾਂ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬਾਂ ਅਤੇ ਅਧਿਆਪਕਾਂ ਤੇ' ਨਿਰਭਰ ਰਹਿਣਾ ਪੈਂਦਾ ਸੀ। ਪਰ ਹੁਣ ਇੰਟਰਨੈੱਟ ਰਾਹੀਂ ਅਣਗਿਣਿਤ ਜਾਣਕਾਰੀ ਇੱਕ ਕੋਡ ਵਿੱਚ ਉਪਲਬਧ ਹੈ। ਕਰ ਲੈਂਦੇ ਹਾਂ ਅੱਜ ਕੱਲ੍ਹ ਔਨਲਾਈਨ ਕਲਾਸਾਂ ਵੀਡੀਓ ਲੈਕਚਰ ਈ ਬੁੱਕਸ ਅਤੇ ਬੁੱਕ ਵਰ ਸਿੱਖਿਆ ਪਲੈਟਫੋਮਾਂ ਨੂੰ ਪੜ੍ਹਾਈ ਨੂੰ ਬਹੁਤ ਆਸਾਨ ਹੈ ਅਤੇ ਦਿਲਚਸਪ ਬਣੇ
ਦਿੱਤਾ,
ਵਿਦਿਆਰਥੀ ਘਰ ਬੈਠੇ ਦੁਨੀਆਂ ਦੇ ਵਧੀਆ ਅਧਿਆਪਕਾਂ ਤੋਂ ਸਿੱਖ ਸਕਦੇ ਹਨ। ਇੰਟਰਨੈੱਟ ਨੇ ਖੋਜ ਦੇ ਖੇਤਰ ਵਿੱਚ ਵੀ ਬਹੁਤ ਮਸ ਬਹੁਤ ਕੀਤਾ ਹੈ।
ਹ
ਵਿਦਿਆਰਥੀ ਗੂਗਲ ਦੀ ਯੂਟਿਊਬ ਅਤੇ ਹੋਰ ਵੈੱਬਸਾਈਟਾਂ ਦੀ ਵਜੋਂ ਕਿਸੇ ਵੀ ਵਿਸ਼ੇ, ਬਾਰੇ ਵਿਸਥਾਰ ਵੀ ਜਾਣਕਾਰੀ ਲੈ ਸਕਦੇ ਇਸ ਤੋਂ ਇਲਾਵਾ ਇੰਟਰਨੈਟ ਨੇ ਦੂਰੀ ਸਿੱਖਿਆ ਜਿਵੇਂ ਜਿਹੜਾ, ਆਪਾਂ ਡਿਸਟੈਂਸ ਲਰਨਿੰਗ ਕਹਿ ਦਿੰਦੇ ਹਾਂ।
ਉਹਨੂੰ ਵੀ ਸੰਭਵ ਹੈ।
ਮ ਆ ਕੇ ਆਪਾਂ ਘਰ ਬੈਠੇ ਵੀ ਪੜ੍ਹ ਸਕਦੇ ਹਾਂ ਸਕੂਲ ਜਾਣ ਤੋਂ ਬਿਨਾਂ ਕੋਲਜ ਜਾਣ ਤੋਂ ਬਿਨਾਂ ਆਪਾਂ ਔਨਲਾਈਨ ਕੋਰਸਾਂ ਨਾਲ, ਪੜਾਈ ਕਰ ਸਕਦੇ ਹਾਂ, ਪਰ ਇਸਦੇ ਕੁਝ ਨੁਕਸਾਨ ਵੀ ਹਨ ਜਿਵੇਂ ਕਈ ਵਾਰ ਵਿਦਿਆਰਥੀ ਗਲਤ ਵਬਸਾਈਟਾਂ ਜਾਂ ਬੇਕਾਰ ਸਮੱਗਰੀ, ਵੱਲ ਧਿਆਨ ਦਿੰਦੇ ਹਨ ਜਿਸ ਨਾਲ ਉਹਨਾ ਦਾ ਸਮਾਂ ਬਰਬਾਦ,
ਲਦੀ ਆ,
ਹ ਵੀ ਪੜ੍ਹਾਈ 'ਤੇ ਨਕਾਰਤਮਕ ਅਸਰ ਪਾ ਸਕਦੀ ਹੈ ਇਸ ਲਈ ਜ਼ਰੂਰੀ ਹੈ ਕਿ ਵਿਦਿਆਰਥੀ ਇੰਟਰਨੈੱਟ ਦਾ ਸਹੀ ਅਤੇ ਸਿਹਤ ਸੰਹਿਮਤ ਵਰਤੋਂ ਕਰਨ, ਇੰਟਰਨਟ ਨੇ ਆਧੁਨਿਕ ਸਮਾਜ ਦੀ ਬਣਤ ਨੂੰ ਗਹਿਰਾਈ, ਨਾਲ ਪ੍ਰਭਾਵਿਤ ਕੀਤਾ। ਇਸ ਨੇ ਲੋਕਾਂ ਦੇ ਰਹਿਣ ਸਹਿਣ ਸੋਚਣ ਅਤੇ ਇੱਕ ਦੂਜੇ ਨਾਲ ਜੁੜਨ ਦੀ ਤਰੱਕੀਆਂ ਨੂੰ ਬਦਲਿਆ ਹੈ ਤਰੀਕਿਆਂ, ਬਦਲਿਆ ਅੱਜ-ਕੱਲ੍ਹ ਲੋਕ ਸੋਸ਼ਲ ਮੀਡੀਆ ਜਿਵੇ ਫੇਸਬੁੱਕ ਇੰਸਟਾਗ੍ਰਾਮ ਵਟਸਐਪ ਅਤੇ ਟਵਿੱਟਰ ਰਾਹੀਂ ਦੁਨੀਆ ਭਰ ਨਾਲ ਜੁੜੇ ਰਹਿੰਦੇ ਉਸ ਨਾਲ, ਸੰਚਾਰ ਤੇਜ਼ ਅਤੇ ਆਸਾਨ, ਹੋ ਗਿਆ ਹੈ ਪਰਿਵਾਰਕ ਮੈਂਬਰ ਅਤੇ ਦੋਸਤ ਦੂਰ ਹੋਣ ਦੇ ਬਾਵਜੂਦ ਵੀ ਇੱਕ ਦੂਜੇ ਨਾਲ, ਲਗਾਤਾਰ ਸੰਪਰਕ ਵਿੱਚ ਰਹਿ ਸਕਦੇ ਹਨ ਇੰਟਰਨੈੱਟ ਨੇ ਜਾਣਕਾਰੀ ਦੇ ਪ੍ਰਸਾਰ ਨੂੰ ਵੀ ਬਹੁਤ ਤੇਜ਼ ਪਤਾ ਹੈ।
ਹਮ।
ਕਿਸੇ ਵੀ ਘਟਨਾ ਦੀ ਖ਼ਬਰ ਸਾਡੇ ਤੱਕ ਕੁਝ ਸਕਿੰਟਾਂ ਵਿੱਚ ਹੀ ਪਹੁੰਚ ਜਾਂਦੀ ਹੈ। ਇਸ ਨਾਲ ਲੋਕ ਹੋਰ ਜਾਗਰੂਕ ਹੋਏ ਹਨ। ਪਰ ਇਸਦੇ ਨਾਲ ਇਹ ਕੁਝ ਸਮਾਜਿਕ ਸਮੱਸਿਆਵਾਂ ਵੀ ਵਧੀਆ ਹਨ ਜਿਵੇਂ ਕਿ ਝੂਠ ਖਬਰਾਂ, ਤਾਂ ਫਿਰ ਨਾ
ਹਾਜੀ ਰੂਪਾਂ ਵਿੱਚ ਆਮ ਬਾਪਤ ਹੈ, ਟਨ ਟਪੰਟਰਨਟ ਅਤੇ ਸੋਸ਼ਲ ਮੀਡੀਆ, ਦੇ ਆਦਿ ਦੇ ਹਨ ਜਿਸ ਨਾਲ ਅਸ ਜੀਵਨ ਦੇ ਰਿਸ਼ਤਾਂ ਤੋਂ ਦੂਰ ਹੋ ਸਕੇ ਹ
ਇਸ ਲਈ ਕਿ ਆ ਜਾਂਦੇ, ਆਪਣੇ ਸਮਾਜ ਨਾਲ ਜੋੜਿਆ ਵੀ ਹੈ ਕਈ ਵਾਰ ਵੱਖਰਾ ਵੀ ਕੀਤਾ। ਆਰਥਿਕਤਾ ਅਤੇ ਇੰਟਰਨੈੱਟ 'ਤੇ ਕੀ ਪ੍ਰਭਾਵ ਪਾਇਆ ਹੈ। ਹਾਂ ਘਰ ਇੰਟਰਨੈੱਟ ਨੇ ਵਿਸ਼ਵ ਆਰਥਿਕਤਾ ਨੂੰ ਬਹੁਤ ਵੱਡੇ ਪੱਧਰ 'ਤੇ, ਬਦਲ ਦਿੱਤਾ ਹੈ ਅੱਜ ਕਾਰੋਬਾਰ ਸਿਰਫ ਇੱਕ ਸ਼ਹਿਰ ਜਾਂ ਦੇਸ਼ ਤੱਕ ਸੀਮਿਤ ਬਲੂ ਬਲ ਪੱਧਰ ਫੈਲ ਚੁੱਕੇ ਹਨ ਜਿਵੇਂ ਕਿ ਈ ਕਮਰਸ ਨੇ ਖਰੀਦ ਦੇ ਤਰੀਕੇ ਨੂੰ ਬਿਲਕੁਲ ਵੀ ਬਦਲ ਦਿੱਤਾ ਅੱਜ-ਕੱਲ ਲੋਕ ਘਰ ਬੈਠੇ ਕੱਪੜੇ ਇਲੈਕਟ੍ਰੋਨਿਕਸ ਅਤੇ ਹੋਰ ਔਨਲਾਈਨ ਖਰੀਦ ਕਰ ਸਕਦੇ ਹੋ ਇਸ ਨਾਲ ਸਮਾਂ ਅਤੇ ਮਿਹਨਤ ਦੋਵਾਂ ਦੀ ਬੱਚਤ ਹੁੰਦੀ ਹੈ ਇੰਟਰਨੈਟ ਨੇ ਨੌਕਰੀ ਦੇ ਨਵੇਂ ਮੌਕੇ ਪੈਦਾ ਕੀਤਾ ਹੈ। ਜਿਵੇਂ ਕਿ ਡਿਜੀਟਲ ਮਾਰਕੀਟਿੰਗ, ਵੈੱਬ ਡਿਵੈਲਪਮੈਂਟ ਫੀਲਾਂਸਿੰਗ ਅਤੇ ਔਨਲਾਈਨ ਬਿਜ਼ਨਸ। ਕਈ ਲੋਕ ਘਰ ਬੈਠੇ ਆਮਦਨ ਕਮਾ ਰਹੇ ਹਨ। ਬੈਂਕਿੰਗ ਸਿਸਟਮ ਵੀ ਇੰਟਰਨੈੱਟ ਦੀ ਮਦਦ
ਕਿਸਾਨ ਹੋ ਗਿਆ ਏ, ਔਨਲਾਈਨ ਬੈਂਕਿੰਗ ਯੂ ਪੀ ਆਈ ਮੋਬਾਈਲ। ਜੋ ਪੀਪਲ ਯੂਸ ਕਰਦੇ ਆ। ਪਰ ਇਸਦੇ ਕੁਝ ਖਤਰੇ ਵੀ ਹਨ। ਇਹਦੇ ਨਾਲ ਕੀ ਏ, ਸਾਈਬਰ ਕ੍ਰਾਈਮ ਵੀ ਵੱਧ ਰਿਹਾ, ਹੈਕਿੰਗ ਵੱਧ ਰਿਹਾ, ਔਨਲਾਈਨ ਧੋਖਾਧੜੀ ਹੁੰਦੀ ਹੈ। ਆਰਥਿਕ ਨੁਕਸਾਨ ਵੀ ਹੋ ਸਕਦਾ। ਸਿਹਤ ਤੇ ਇੰਟਰਨੈੱਟ ਤੇ ਪ੍ਰਭਾਵ। ਇੰਟਰਨੈੱਟ ਦਾ ਮਨੁੱਖੀ ਸਿਹਤ ਤੇ ਦੋਹਾਂ ਤਰ੍ਹਾਂ ਸਕਾਰਮਕ ਸਕਾਰਾਤਮਕ। ਅਦੇ ਨਕਾਰਤਮਕ ਪ੍ਰਭਾਵ ਪੈਂਦਾ ਹੈਂ।
ਹਮ।
ਟੀਵ ਹੈ ਨਿਗੇਟੀਵ। ਇਸ ਵਿੱਚ ਗੱਲ ਤੇ ਹੀ ਨਿਰਭਰ ਕਰਦਾ ਹੈ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਇਸਦੀ ਆ ਵਰਤੋਂ ਕਿਵੇਂ ਕਰਦੇ ਹਾਂ? ਸਕਾਰ, ਸਕਾਰਾਤਮਕ ਪੱਖ ਤੋਂ ਵੇਖਿਆ ਜਾਵੇ, ਪੋਜੀਟਿਵ ਵੇ ਤੋਂ ਵੇਖਿਆ ਜਾਵੇ, ਇੰਟਰਨੈਟ ਨੇ ਸਿਹਤ ਸੇਵਾਵਾਂ ਨੂੰ ਬਹੁ ਬਹੁਤ ਆਸਾਨ ਬਣਾ ਦਿੱਤਾ ਹੈ। ਲੋਕ ਔਨਲਾਈਨ ਡਾਕਟਰਾਂ ਨਾਲ ਸਲਾਹ ਕਰ ਸਕਦੇ ਹਨ ਬਿਮਾਰੀਆਂ ਬਾਰੇ। ਜਾਣਕਾਰੀ ਲੈ ਸਕਦੇ ਹਨ। ਦਵਾਈਆਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਯੋਗਾ ਬ ਵੈਸੇ ਤੁਸੀਂ ਇਹ ਸੰਬੰਧੀ ਵੀਡੀਓਜ਼, ਰਾਹੀਂ ਲੋਕ ਆਪਣੀ ਤੇਰਾ ਬਰ ਧਿਆਨ ਰਿੱਖਣਾ ਸਿੱਖ ਰਹੇ ਹਨ। ਤੇ ਅਜੇ ਆਪਾਂ ਨੈਗੇਟਿਵ ਵੇ ਤੋਂ ਵੇਖੀਏ
ਅਤੇ ਲੰਬੇ ਸਮੇਂ ਤੋਂ ਮੋਬਾਇਲ ਜਾਂ ਕੰਪਿਊਟਰ ਦੀ ਵਰਤੋਂ ਨਾਲ ਅੱਖਾਂ ਦੀਆਂ ਸਮੱਸਿਆਵਾਂ, ਸਿਰ ਦਰਦ ਤੇ ਨੀਂਦ ਦੀ ਘਾ ਘੱਟ ਹੋ ਸਕਦੀ ਹੈ।
ਇਸ ਤੋਂ ਇਲਾਵਾ, ਇੰਟਰਨੈੱਟ ਦੀ ਮਦਦ ਕਰ ਲੋਕ ਭੇਜ ਘ ਭੇਜ ਕਰਦੇਣਾ
ਮੋਟਾਪਾ ਅਤੇ ਹੋਰ ਸਰੀਰਕ ਬਿਮਾਰੀਆਂ ਵੱਧ ਸਕਦੀਆਂ ਹਨ, ਮਾਨਸਿਕ ਸਿਹਤ ਤੇ ਵੀ ਅਸਰ ਪੈਂਦਾ ਹੈ ਜਿਵੇਂ ਕਿ ਤੇਨਾਵਾਂ ਤੇ ਚਿੰਤਾ। ਇੰਟਰਨੈਟ ਦੇ ਪਾਜ਼ੀਟਿਵ ਇਫੈਕਟਸ ਕੀ ਪੈਂਦੇ ਨੇ ਸਾਡੀ ਜ਼ਿੰਦਗੀ ਚ ਸਕਾਰਾਤਮਕ ਇੰਟਰਨੈਟ ਨੇ ਮਨੁੱਖੀ ਜੀਵਨ ਨੂੰ ਕਈ ਤਰੀਕਿਆਂ ਨਾਲ ਸੁਖਾਲਾ ਅਤੇਨਨ ਬਣਾਇਆ ਹੈ ਇਸਦੇ ਬਹੁਤ ਸਾਰੇ ਸਕਾਰਾਤਮਕ ਪ੍ਰਭਾਵ ਹਨ। ਜੋ ਆਧੁਨਿਕ ਜੀਵਨ ਦਾ ਅਹ ਦਾ ਹਿੱਸਾ ਬਣ ਚੁੱਕੀਆਂ ਹਨ। ਸਭ ਤੋਂ ਵੱਡਾ ਫਾਇਦਾ ਹੈ ਕਿ ਇੰਟਰਨੈੱਟ ਉਹ ਜਾਣਕਾਰੀ ਨੂੰ ਵਿਅਕਤੀ ਤੋਂ ਵਿਅਕਤੀ ਤੱਕ ਪਹੁੰਚਾਇਆ ਹੈ। ਕਿਸੇ ਵੀ ਵਿਸ਼ੇ ਬਾਰੇ ਸਿੱਖਣਾ ਹੁਣ ਬਹੁਤ ਆਸਾਨ ਹੋ ਗਿਆ, ਵਿਦਿਆਰਥੀ ਤੋਂ ਲੈ ਕੇ ਪੇਸ਼ੇਵਰ ਲੋਕਾਂ
ਅੱ। ਇਨ ਹੋ ਗਿਆ ਏ, ਇੰਟਰਨੈਟ ਨੇ ਸੰਚਾਰ ਨੂੰ ਤੇਜ ਆਸਾਨ ਬਣਾਇਆ
ਦੁਨਿਆ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਤੁਰੰਤ ਗੱਲਬਾਤ ਕਰ ਸਕਦੇ ਨੇ। ਸਨੇ ਮਨੋਰੰਜਨ ਦੇ ਖੇਤਰ ਵਿੱਚ ਵੀ ਕ੍ਰਾਂਤੀ ਲਿਆਏ ਹੈ, ਫਿਲਮਾਂ, ਗਾਣੇ, ਖੇਡਾਂ ਅਤੇ ਵੀਡੀਓਜ਼
ਹੁਣ ਇੱਕ ਕਲਿੱਕ ਨਾਲ ਉਪਲਬਧ ਹਨ। ਇਸ ਤੋਂ ਇਲਾਵਾ, ਇੰਟਰਨੈੱਟ ਨੇ ਕਾਰੋਬਾਰ ਅਤੇ ਨੌਕਰੀਆਂ
ਲੋਕਾਂ ਦਾ ਫਿਨੇਸਿੰਗ ਔਨਲਾਈਨ ਬਿਸਨੇਜ਼।
ਅਸੀ ਡਿਜੀਟਲ ਕੰਮ ਕਰਕੇ ਆਮਦਨ ਕਮਾ ਰਹੇ ਆ। ਸਿੱਖਿਆ, ਸਿਹਤ, ਸਰਕਾਰੀ ਸੇਵਾਵਾਂ ਵਿੱਚ ਇੰਟਰਨੈੱਟ ਨੇ ਸੁਧਾਰ ਕੀਤਾ। ਇਸ ਨਾਲ ਜੀਵਨ ਹੋਰ ਆਸਾਨ ਬਣ ਗਿਆ ਏ। ਅਤੇ ਇੰਟਰਨੈੱਟ ਦੇ ਨੈਗੇਟਿਵ ਕੀ ਪ੍ਰਭਾਵ ਪੈਂਦੇ ਨੇ? ਹਾਲਾਂਕਿ, ਇੰਟਰਨੈਟ ਨੇ ਮਨੁੱਖੀ ਜੀਵਨ ਨੂੰ ਕਈ ਫਾਇਦੇ ਦਿੱਤੇ ਹਨ, ਪਰ ਇਸ ਦੇ ਕੁਝ ਗੰਭੀਰ ਨੁਕਸਾਨ ਵੀ ਹਨ।
ਹਰ ਰੋਜ ਹਨ
ਕਈ ਲੋਕ ਘੰਟਿਆਂ ਤੱਕ ਸੋਸ਼ਲ ਮੀਡੀਆ, ਗੇਮਾਂ, ਵੀਡੀਓਜ਼ ਵਿੱਚ ਲੱਗੇ ਰਹਿੰਦੇ ਹਨ। ਜਿਸ ਨਾਲ ਉਹਨਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਇੰਟਰਨੈੱਟ 'ਤੇ ਗਲਤ ਸ ਅਤੇ ਫੇਕ ਨਿਊਜ਼ ਬਹੁਤ ਤੇਜ਼ੀ ਨਾਲ ਫ਼ੈਲਦੀ ਹੈ ਜਿਸ ਨਾਲ ਸਮਾਜਿਕ ਭਰਮ ਅਤੇ ਡਰ ਪੈਦਾ ਹੋ ਸਕਦਾ ਹੈ। ਸਾਈਬਰ ਕ੍ਰਾਈਮ ਵਿੱਚ ਇੱਕ ਵੱਡਾ ਖਤਰਾ ਹੈ ਹੈਕਿੰਗ, ਔਨਲਾਈਨ ਠੱਗੀ, ਡਾਟਾ ਚੋਰੀ ਲੋਕਾਂ ਨੂੰ ਆਰਥਿਕ ਅਤੇ ਮੀਡੀਆ ਨੁਕਸਾਨ
ਦਿੰਦੇ ਹਨ ਇਸ ਤੋਂ ਇਲਾਵਾ ਬੱਚਿਆਂ ਅਤੇ ਨੌਜਵਾਨਾਂ 'ਤੇ ਇੰਟਰਨੈੱਟ ਦਾ ਨਕਾਰਮ ਨਕਾਰਤਮ ਅਸਰ ਵੱਧ ਰਿਹਾ ਉਹ ਪੜ੍ਹਾਈ ਤੋਂ ਧਿਆਨ ਹਟਾ ਕੇ ਗੈਰ ਜ਼ਰੂਰੀ ਸਮੱਗਰੀ ਵੱਲ ਖਿੱਚੇ ਜਾਣ
ਨੌਜਵਾਨਾਂ ਤੇ ਇੰਟਰਨੈਟ ਦੇ ਕਿ ਪ੍ਰਭਾਵ ਪੈਂਦੇ ਹਨ, ਨੌਜਵਾਨ
ਅੱਜ ਦੇ ਸਮੇਂ ਵਿੱਚ ਇੰਟਰਨੈਟ ਦਾ ਸਭ ਤੋਂ ਵੱਧ ਵਤਰਕਾਰ ਹਨ ਇਸ ਦਾ ਉਨ੍ਹਾਂ ਦੀ ਜ਼ਿੰਦਗੀ 'ਤੇ ਗਹਿਰਾ ਪ੍ਰਭਾਵ ਪੈਂਦਾ ਸ ਜਿਹਨੂੰ ਆਪਾਂ ਕਹਿ ਦੇਣੇ ਆ ਕਿ ਪੋਜ਼ੀਟਿਵ ਵੀ ਪੈਂਦਾ ਅਤੇ ਨੈਗੇਟਿਵ ਵੀ ਪੈਂਦਾ ਕਿ ਹਾਂ ਤੇ ਇਹਦਾ ਕੀ ਆਪਾਂ ਨਤੀਜਾ ਕਰ ਸਕਦੇ ਹਾਂ ਅੰਤ ਵਿੱਚ ਮੈਂ ਇਹ ਕਹਿ ਸਕਦੀ ਹਾਂ ਕਿ ਇੰਟਰਨੈੱਟ ਆਧੁਨਿਕ ਯੁੱਗ ਦੀ
ਸਭ ਤੋਂ ਨਾ
ਅੱਤ ਪੂਰਨ ਸ਼ਕਤੀਸ਼ਾਲੀ ਟੈਕਨੋਲੋਜੀ ਹੈ ਇਸਨੇ ਮਨੁੱਖੀ ਜੀਵਨ ਦੇ ਹਰ ਖੇਤਰ ਨੂੰ ਪ੍ਰਭਾਵਿਤ ਕੀ ਚਵੇ ਸਿੱਖਿਆ ਹੋਵੇ ਸਮਾਜ ਹੋਵੇ ਆਰਥਿਕਤਾ ਹੋਵੇ ਸਿਹਤ ਹੋਵੇ ਜਾਂ ਮਨੋਰੰਜਨ ਹੋਵੇ ਇੰਟਰਨੈੱਟ ਦੁਨੀ ਦੁਨੀਆਂ ਨੂੰ ਇੱਕ ਗਲੋਬਲ ਪਿੰਡ ਬਨਾਂਣ ਜਿੱਥੇ ਜਾਣਕਾਰੀ, ਸੰਚਾਰ ਬਹੁਤ ਤੇਜ਼ ਅਤੇ ਆਸਾਨ ਹੋ ਗਏ ਹਨ, ਲੋਕ ਹੁਣ ਘਰ ਬੈਠੇ ਸਾਰੇ ਸਾਰੀ ਦੁਨੀਆਂ ਨਾਲ ਜੋੜ ਸਕਦੇ ਹਨ ਪਰ ਇਸਦੇ ਨਾਲ ਹੀ ਕੁੱਝ ਨਕਾਰਾਮਤਕ ਪ੍ਰਭਾਵ ਵੀ ਹੈ ਜਿਵੇ ਕਿ ਆਦਤ ਸਾਈਬਰ ਕ੍ਰਾਈਮ ਗਲਤ ਜਾਣਕਾਰੀ ਤਾਂ ਸਮਾਜਿਕ ਇਸ ਲਈ ਇੰਟਰਨੈੱਟ ਦੀ ਵਰਤੋਂ ਸੰਤੁਲਿਤ ਜ਼ਿੰਮੇਵਾਰੀ ਨਹੀਂ ਕਰਨੀ ਚਾਹੀਦੀ ਜੇਕਰ ਅਸੀਂ ਸਹੀ ਦਿਸ਼ਾ ਵਿੱਚ ਵਰਤਾਂਗੇ ਤਾਂ ਸਾਡੇ ਜੀਵਨ ਨੂੰ ਕਰਸਾਰ ਤੇਜ਼ ਅਤੇ ਉੰਡਣ ਨਾ ਪਰ ਗਲਤ ਵਰਤੋਂ ਨਾਲ ਇਹ ਸਮੱਸਿਆ ਦਾ ਕਾਰਨ ਵੀ ਬਣ ਸਕਦਾ ਹੈ ਇਸ ਲਈ ਨਤੀਜੇ ਵਜੋਂ ਕਿਹਾ ਜਾ ਸਕਦਾ ਹੈ ਕਿ ਇੰਟਰਨੈੱਟ ਇੱਕ ਵਰਦਾਨ ਹੈ ਅਤੇ ਇੱਕ ਚੁਣੌਤੀ ਵੀ ਇਹ ਸਾਡੇ ਹੱਥ ਵਿੱਚ ਹਨ ਅਸੀਂ ਉਹਨੂੰ ਕਿਵੇਂ ਵਰਤਦੇ ਹਾਂ
ਤੇ ਕੰਪਿਊਟਰ ਹਾਂਜੀ ਮੈਂ ਤੁਹਾਡੀ ਗੱਲ ਸੁਣੀ ਇੰਟਰਨੈਟ ਤੇ ਬਿਲਕੁਲ ਸਹੀ ਏ ਆਪਾਂ ਤੇ ਆਪਣੇ ਬੱਚਿਆਂ ਨੂੰ ਵੀ ਸਮਝਾਉਂਦੇ ਹਾਂ ਕਿ ਹਾਂ ਇਨਾ ਨਾ ਫੋਨ ਯੂਜ ਕਰਿਆ ਕਰੋ ਲਾਈਕ ਮੇਰੀ ਛੋਟੀ ਬੇਟੀ ਹੈ ਤੇ ਆਈਸਾਈਡ ਵੀਕ ਹੋ ਗਈ ਬਹੁਤ ਸ ਅਜੇ ਛੋਟੀ ਐ ਤੇ ਜਿਵੇਂ ਮੈਂ ਓਨੂੰ ਕਹਿੰਦੀ ਨ ਆ ਉਹ ਕਹਿੰਦੀ ਕਿ ਨਹੀਂ ਮੰਮਾ ਚਲੋ ਫੋਨ ਨੀ ਦੇਣਾ ਤੇ ਟੀ ਵੀ ਦੇ ਦੋ ਤੇ ਬੜਾ ਸਮਝਾਈਦਾ ਪਰ ਬੱਚੇ ਸਮਝਦੇ ਨਹੀਂ ਆ
ਹਾਂਜੀ ਦੀ ਆ ਤੇ ਹੈ
ਸਮ
ਸਕਦੇ ਹਾਂ
ਹਾਂਜੀ ਹਾਂਜੀ ਠੀਕ ਹੈ ਜੀ ਓਕੇ ਬਹੁਤ ਵਧੀਆ ਲੱਗਾ ਤੁਹਾਡਾ ਸੁਣ ਕੇ
ਓਕੇ ਜੀ ਠੀਕ ਹੈ ਥੈਂਕ ਯੂ ਜੀ ਬਾਏ